ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ
ਵਧੀਆ, ਤੁਸੀਂ ਸੁਣਾਓ?
ਹੋਰ ਕੀ ਕਰਦੇ ਸੀਗੇ?
ਮੈਂ ਮੈਂ ਤਾਂ ਰੋਟੀ ਖਾ ਰਹੇ ।
ਅੱਛਾ, ਬਸ ਮੈਂ ਵੀ ਹੁਣੇ ਰੋਟੀ ਖਾ ਕੇ ਫਰੀ ਹੋਈ ਸੀ਼।
ਹਾਂਜੀ ਕੀ ਬਣਾ ਲਿਆ
ਹਾਂਜੀ।
ਕੀ ਬਣਾਇਆ
ਕੀ ਬਣਾਇਆ?
ਹੂ,,,
ਅਸੀਂ ਬਣਾਈ ਸੀ ਘੀਆ਼।
ਹਾਂ ਚਿਕਨ ਅਰੇਬੀ ਨੂੰ
ਅੱਛਾ ਅਰਬੀ
ਅੱਛਾ, ਮੈਂ ਕੀ ਹੋਇਆ ਪਸੰਦ ਆ ਤੁਹਾਨੂੰ
ਮੈਨੂੰ ਤਾਂ ਬਹੁਤ ਪਸੰਦ ਆਰਬੀ ਪਰ ਮਿਲਦੀ ਮੈਨੂੰ ਟਾਵੀ ਟਾਵੀ ਆ
ਹਾਂਜੀ।
ਹੂ,,,
ਹਾ ਓ ਕਰ ਤੂੰ।
ਉਹ ਇਸ ਲਈ ਕਿ ਘਰੇ ਹੋਰ ਕਿਸੇ ਨੂੰ ਨਹੀ ਪਸੰਦ ਹੈਗੀ ਤੇ ਮੇਰਾ ਦਿਲ ਰੱਖਣ ਨੂੰ ਕਦੀ ਕਦੀ ਪਾਂਦੀ ਪਾਂਦੀ ਹੈ।
ਹਾਂ।
ਹੂ,,,
ਸੁੱਕੀ ਏ ਬਨਾਈ ਸੀਗੀ ਮੇਰੇ ਨਾਲ ਤਰੀ ਐ
ਕਿਦਾਂ
ਮੈਂ ਤਾਂ ਸੁੱਕੀ ਬਣਾਈ ਸੀਗੀ
ਸੁੱਕੀ ਹੋਈ ਬਣਦੀ ਹੁੰਦੀ ਹੈ ਤਰੀ ਵਾਲੀ ਕੌਣ ਬਣਾਉਂਦਾ
ਸਕਿਪ ਇਧਰ ਜਿਦਾ ਹੁਣ ਤੁਸੀਂ ਕਿ ਚਿੱਤਰ ਬਣਿਆ ਹੁੰਦਾ।
ਚਿਕਨ ਹੀ ਤਾਂ ਨਹੀ ਖਾਂਦੇ ਪਰ ਮੈਨੂੰ ਅਰਬੀ ਕਈ ਜਾਂਦੇ ਨੇ
ਚਿਕਨ ਖਾਨਾ ਖਾਂਦਾ-ਖਾਂਦਾ ਹੁੰਦਾ ਤਾਂ ਮੈਂ ਚਿਕਨ ਈ ਕੈਨਾ ਸੀਗਾ ਤੁਆਨੂੰ। ਅਗਨੀ ਖਤ
ਨਹੀਂ ਹੁਣ ਤੁਸੀਂ ਕੀ ਕਹਿੰਦੇ ਤਰੀ ਆਲੀ ਬਣਾਈ ਸੀ ਅਰਬੀ
ਨਾਲ ਸੁੱਕੀ ਹੋਈ ਕੱਟ ਦਿੰਦਾ
ਤੇ ਓਕੇ ਤੁਸੀਂ ਹੈਡਫੋਨ ਲਏ ਸਰ
ਨਹੀਂ
ਮੈਨੂੰ ਲੱਗਦਾ ਹੈ ਜਿੱਦਾਂ ਹੈਡਫੋਨ ਆਵਾਜ਼ ਨਾ ਤੁਹਾਡੀ
ਫੋਨ ਡੈਕਟ
ਅੱਛਾ। ਅਸੀ ਬਣਾਈ ਸੀ ਘੀਆ ਪਚਰ ਕੇ।
ਅੱਛਾ-ਅੱਛਾ।
ਪਚਰ ਕੇ, ਜਿੱਦਾਂ ਮੂਲੀਆਂ ਨੀ ਅ ਪਚਰ ਕੇ ਬਣਾਂਦੇ ਔਦਾਂ।
ਕੱਦੂਕਾਸ ਕਰਕੇ
ਕੱਦੂ ਕੱਦ ਕਰਕੇ ਪਤਾ ਨਾ ਉਨਾ ਕਹਿੰਦੇ
ਆਹੋ। ਅੱਛਾ।
ਹੂੰ। ਔਦਾਂ ਘੀਆ ਫਿਰ ਕੋਈ ਖਾਂਦਾ ਨਈ। ਏ ਤਾਂ ਸਾਰੇ ਸਵਾਦ-ਸਵਾਦ 'ਚ ਖਾ ਲੈਂਦੇ ਐ
ਹਾਂਜੀ।
ਐ ਟੈਮ ਤੇ ਰੋਟੀ ਖਾਉਣ ਬਜੇ ਹੁਣ ਕਾਦਾ ਟਾਈਮ
ਮੈਂ, ਹਾਂਜੀ ਮੈਨੂੰ ਟਾਈਮ ਜ਼ਿਆਦਾ ਲੱਗਦੈ ਰੋਟੀ ਖਾਣ ਨੂੰ ਅੱਧਾ-ਪੌਣਾ ਘੰਟਾ ਲੱਗ ਈ ਜਾਂਦੈ, ਜੇ ਮੈਂ ਆਰਾਮ ਨਾਲ ਖਾਵਾਂ ਤੇ। ਹੈਲੋ।
ਹਾਂਜੀ-ਹਾਂਜੀ ਠੀਕ ਆ। ਮੈਂ ਕਿਆ ਉੱਥੇ ਮੈਡਮ ਕੁਛ ਕੈਂਦੇ ਤਾਂ ਨੀਗੇ।
ਕੇੜੇ ਮੈਡਮ?
ਕੋਈ ਵੀ।
ਔਨਾਂ ਨੇ ਤਾਂ ਮੈਨੂੰ ਕੀ ਕੈਨੈ ਮੈਂ ਹੀਂ ਬੋਲੀ ਹਾਂ ਔਨਾਂ ਨੂੰ।
ਤਾਲੇਵਾਰੀ
ਨਈ-ਨਈ, ਐਕਚੁਲੀ ਅੱਜ ਬਿਜੀ ਇੰਨਾ ਸੀਗਾ ਨਾ ਸ਼ਡਿਊਲ। ਔਦੇ ਕਰਕੇ ਕਿਸੇ ਨੇ ਕੁਛ ਨਹੀ ਕਿਆ ਸਾਰੇ ਮਤਲਬ ਫਰੀ ਲੇਟ ਹੋਏ ਆ। ਅੱਠ ਵਜੇ ਜਾਣ ਆਲੇ ਵੀ ਸਾਢੇ ਅੱਠ ਗਏ ਆ ਅਤੇ ਉਸ ਅਕੋਰਡਿੰਗ ਤੁਸੀਂ ਆਪ ਹਸਾਬ ਲਾਔ।
ਫਾਇਦਾ ਹੈ ਨੀ ਸਟਾਪ ਤਾਂ ਹੈ ਸਾਫ ਤਾਂ ਮੈਂ ਉਨੂੰ ਕਹੀ ਨੀ ਵੀ ਉਨੇ ਮੈਨੂੰ।
ਸਟਾਫ ਹੈ ਨੀ ਸੀ?
ਔਥੇ ਸਟਾਫ ਈ ਸੀ ਸਾਰਾ ਅ ਜਿੱ ਥੇ ਮੈਂ ਖੜ੍ਹੀ ਸੀ ਨਾ ਮੇਰੇ ਸਾਈਡ ਤੇ ਦੋ-ਤਿੰਨ ਲੇਡੀ ਸੀਗੀਆਂ। ਜਿਨਾਂ ਨੇ ਸਾੜੀ ਪਾਈ ਸੀ ਔ ਵੀ ਸਟਾਫ ਸੀ। ਮੁੰਡੇ ਜੇੜੇ ਘੁੰਮਦੇ ਸੀਗੇ ਗ੍ਰੇ ਸ਼ਰਟ, ਬਲੈਕ ਪੈਂਟ ਪਾ ਕੇ ਔ ਵੀ ਸਾਰੇ ਸਟਾ
ਔ ਤੇ ਪਤਾ ਈ ਸੀਗਾ।
ਸਟਾਫ ਤਾਂ ਕਾਫੀ ਸੀ ਫਸਟ ਬਹੋਤ ਤੇ ਅ ਸੀਗੇ ਦੋ ਜਣੇ ਕਿਉਂਕਿ ਮੈਂ ਵੀ ਉੱਪਰ ਸੀ ਇੱਕ ਛੁੱਟੀ ਤੇ ਚਲਗੀ ਮੈਡਮ ਹਾਫ ਡੇ ਲੈ ਕੇ। ਇੱਕ ਮੈਡਮ ਛੁੱਟੀ ਤੇ ਸੀ ਔ ਆਈ ਨੀ ਸੀ। ਤੇ ਥੱਲੇ ਤਾਂ ਕਾਫੀ ਸਟਾਫ ਸੀਗਾ ਥ ਪਰ ਏਦਾਂ ਸਾਰੇ ਬੀਜੀ-ਬੀਜੀ ਸੀ ਨਾ।
ਹੂੰ।
ਔ ਜੇੜੇ ਰੰਜੂ ਆਂਟੀ ਆ ਔ ਐਕਚੁਲੀ ਔਨਾਂ ਦੇ ਨਾ ਮਤਲਬ ਕੋਈ ਘਰੇ ਫ਼ੋਨ ਆ ਗਿਆ ਸੀਗਾ। ਔਨਾਂ ਨੂੰ ਜਾਣਾ ਪਿਆ ਫਿਰ ਚਲਗੇ ਸੀ।
ਹਾਂਜੀ-ਹਾਂਜੀ।
ਚੀ ਸਈ ਐ।
ਹੋਰ ਸੁਣਾਔ ਸਰ।
ਸਕਾਰ ਪਾਨੇ ਦੇ
ਕਿੱਦਾਂ ਭਾਂਡੇ ਖੜਕਦੇ ਵੇ ਮੈਨੂੰ ਐਂ ਲੱਗਦਾ ਵੀ ਤੁਸੀ ਰਸੋਈ 'ਚ ਵੜੇ ਪਏ ਆ।
ਭਾਂਡੇ ਕੜਾ ਵੱਜਦਾ ਨੀਗਾ।
ਉਂ ਹੂੰ।
ਕੜਾ ਵੱਜ ਗਿਆ ਕੁਰਸੀ ਨੂੰ
ਕੁਰਸੀ ਤੇ ਕੜਾ ਵਜਿਆ! ਕਿੱਲੋ ਦਾ ਕੜਾ ਪਾਇਆ ਤੁਸੀ?
ਹੂ,,, ਹਾਂ
ਜੀ।
ਹਾਂਜੀ।
ਸਰ ਕਿੱਦਾਂ ਹੱਥ ਭਾਰਾ ਭਾਰਾ ਨੀ ਕਿਲੋ ਦਾ ਕੜਾ ਪਾ ਕੇ। ਹਾਂਜੀ
ਨਈ ਤੇਰੀ
ਏਨਾ ਭਾਰਾ ਨਾ ਪਾਇਆ ਕਰੋ।
ਇਨਾ ਭਰਾ ਕਿਊ ਨਾ ਪਾਇਆ ਇਨਾ ਭਰ ਕਿਊ ਪਾਇਆ ।
ਕਿ ਜੇ ਤੁਹਾਡੇ ਸੋਰਿਆਂ ਨੇ ਤੁਹਾਨੂੰ ਕਿਤੇ ਕੜਾ ਪਾਇਆ ਤੁਸੀਂ ਤਾਂ ਕਹਿਣਾ ਏ ਤੁਹਾਨੂੰ ਹਲਕਾ ਬਹੁਤ ਹੈ ਤੇ ਤੁਹਾਨੂੰ ਕਿਲੋ ਦੇ ਖੜੇ ਹੋ ਕੇ ਸਾਰੇ ਹਲਕੇ ਲੱਗਣੇ ਨਾ।
ਨਾ ਕੋਈ ਗੱਲ ਨੀ ਕੋਈ ਸਰਵ ਭਾਰਾ ਹੈ ਤਾਂ
ਕਿੱਦਾਂ ਕਿੱਦਾਂ
ਹਾਂ ਕੈਣਾ ਸਰਬ ਲਿਆ ਦੋ ਤੁਸੀਂ ਕੋਈ ਗੱਲ ਨੀ ਭਾਰਾ ਐਨਾ ਭਾਰਾ ਬਹੁਤ ਆ ਕੜਾ। ਸੋਨੇ ਚਾਂਦੀ ਦਾ ਰਹਿਣ ਦੇ।
ਅੱਛਾ-ਅੱਛਾ।
ਨਈ ਚਲੋ ਅਗਲੇ ਸੋਰੇ ਹੋਣ ਦੇ ਨਾਤੇ ਪੋਣਗੇ ਤਾਂ ਸੋਨੇ ਚਾਂਦੀ ਦਾ ਈ।
ਨਹੀਂ ਚਲੋ।
ਹੁਣ ਮੈ ਆ ਕੜਾ ਪੋਣ ਦਾ ਉਦਾਂ ਤਾਂ ਸੋਨੇ ਦਾ ਪੋਣ ਦਾ ਹੈਗਾ ਪਰ ਚਾਂਦੀ ਦਾ ਚਲੋ ਮਤਲਬ ਪਿੱਜ਼ਾ ਆਪਣੀ ਨੀਤ ਦਾ ਪਾਵਾਂ। ਚਾਂਦੀ ਦਾ ਹੁਣ ਮੇਰੇ ਖਿਆਲ ਨਾਲ ਮਰਦਾ ਪੈ ਜਾਣਾ।
ਜ਼ਿਆਦਾ ਤੱਕ ਪੈ ਜਾਣਾ ਸੇਲੀ ਨੂੰ ਕਹਿਣਾ ਸੀਗਾ ਬਣਾ ਕੇ ਦਊ
ਭਿੰਡੀਆਂ
ਹਾਂਜੀ
ਮੈਂ ਤਾਂ ਵੀ ਕਹਿਣਾ ਪਸੰਦ ਕਰਦਾ
ਅੱਛਾ ਕਹਿਣਾ ਨਹੀਂ ਪਸੰਦ ਕਰਦੇ ਚਲੋ ਕੀ ਪਤਾ ਸੀ। ਆਪ ਹੀ ਬਣਾ ਕੇ ਦੇ ਦਵੇ ਪਤਾ ਥੋੜੀ ਹੁੰਦਾ ਤੁਹਾਡੇ ਦਿਲ ਚਾਹੀਦਾ ਉਦੇ ਤੇ ਹਲੇ ਸੁਣ ਲਈ
ਦਿਲਾਂ ਦੀ ਗੱਲ ਬੰਦਾ ਦਿਲ ਵਾਲੀ ਗੱਲ ਹੋਵੇ
ਹੂ ਉਹ ਤਾਂ ਹੈ ਹੀ ਕੀ ਪਤਾ ਪੁੱਛ ਰਹੀ ਹੋਵੇ ਬਸ ਵੇਟ ਕਰਦੀ ਹੋਵੇ ਕਿਸੇ ਮੂਵਮੈਂਟ ਦਾ
ਮੂਵਮੈਂਟ ਦਾ ਵੇਟ ਕਰਦੀ ਹੋਵੇ ਪਤਾ ਨਹੀਂ ਕਿਹੜਾ ਮੂਵਮੈਂਟ ਵਾਲਾ ਹੈ।
ਵਟਿਕ ਕਦੋਂ ਅੰਦਾ ਘੱਟ ਆ
ਬਸ ਸਤੰਬਰ ਆਉਣ ਨਹੀਂ ਕੀ ਪਤਾ ਬਰਥ ਦੇ ਦਿਨ ਰਕਸ਼ਾ ਬੰਧਨ ਵੀ ਆਣ ਵਾਲਾ ਹੈ।
ਅੱਛਾ
ਕੀ ਪਤਾ ਅਗਲੀ ਕੈ ਦੇ ਵੀ ਹੁਣ ਮੇਰਾ ਵਿਆਹ ਹੋਣ ਲੱਗਾ ਐ ਤੇ ਮੈਂ ਹੈਲੋ ਕਰਾਂ ਪਾਲੋ ਰੱਖੜੀ ਬਣਾ ਲੋ।
ਚਲੋ ਉਹਦੀ ਸੋਈ ਗੱਲ ਨਹੀਂ ਸੀ।
ਚਲੋ ਉਸ ਤੋਂ ਅੱਗੇ ਵਿਆਹਾਂ ਦਾ ਸੀਜ਼ਨ ਵੀ ਸ਼ੁਰੂ ਹਾਂ। ਬੰਦਾ ਉਦੋਂ ਵੀ ਕਹਿ ਦੇ ਸ਼ਗਨ ਪਵਾ ਲਓ
ਹਾਂ ਸਹੀ ਗੱਲ ਹੈ।
ਦੇਖ ਲੈਂਦੇ ਕਿੱਦਾਂ ਹੁੰਦੀ
ਮਤਲਬ ਤੁਹਾਨੂੰ ਕਿਹੜਾ ਪੈ ਜਾਣਾ ਅਗਲੀ ਭਾਵੇਂ ਭੈਣ ਬਣ ਕੇ ਪਾ ਦੇਵੇ ਭਾਵੇਂ ਸਹੇਲੀ ਬਣ ਕੇ ਭਾਵੇਂ ਰਿਸ਼ਤਾ ਕਰਾ ਲਵੇ
ਅੱਛਾ ਚਲੋ ਕੋਈ ਗੱਲ ਨੀ ਵੇਖ ਲੈਂਦੇ ਕਿਦਾ ਬਣਦਾ, ਰਿਸ਼ਤਾ ਜਿਹੜਾ ਬਣਦਾ ਨਵਾਂ
ਸਹੀ ਗੱਲ, ਚਲੋ ਜਿਹੜਾ ਹੈਗਾ ਉਹ ਵੀ ਚੱਲਦਾ ਰਹੇ ਤਾਂ ਵਧੀਆ ਹੀ ਆ
ਹਾਂ ਉਹ ਚਲਦਾ ਰਹੇ
ਮੁੰਡੇ ਮਾੜਾ ਕਹਿੰਦੇ ਵੀ ਨਹੀਂ ਹੁੰਦੇ, ਕੁੜੀਆ ਨੂੰ ਸਮਝਣਾ ਪੈਂਦਾ ਮਾੜਾ ਜਾਂ ਚੰਗਾ
ਹਾਂ, ਨਹੀ ਅਸੀ ਇੰਨੇ ਵੀ ਹੈਗੇ, ਮਾੜੇ ਨੀ ਹੈਗੇ ਇੰਨੇ ਕੁੜੀ ਨੂੰ ਪੈਂਦੀ ਹੁੰਦੀ ਆਸ
ਕਿਸੇ ਨੇ ਰੀਲ ਭੇਜੀ ਸੀ ਜਸਟ ਮੈਂ ਦੇਖ ਕੇ ਹਟੀ ਆ ਹੈਲੋ
ਨ ਬ ਜ ਨ ਬ
ਮੈਨੂੰ ਹੁਣੇ ਕਿਸੇ ਨੇ ਰੀਲ ਭੇਜੀ ਵੀ ਬੰਦਾ ਨਾ ਕਿਸੇ ਕੁੜੀ ਨਾਲ ਫਰਕ ਵਿਚ ਬੈਠ ਹੁੰਦਾ ਹੈ, ਓਹਦੀ ਘਰ ਵਾਲੀ ਦੀ ਸਹੇਲੀ ਦੇਖ ਲੈਂਦੀ ਹੈ ਉਸਨੂੰ
ਹਾਂ
ਅਗਲੇ ਦਿਨ ਘਰੇ ਸੁੱਤਾ ਹੁੰਦਾ ਉਹ ਫੋਨ ਕਰ ਦਿੰਦੀ ਵੀ ਮੈਂ ਕੱਲ ਤੇਰੇ ਹਸਬੈਂਡ ਨੂੰ ਉਥੇ ਕੁੜੀ ਨਾਲ ਵੇਖਿਆ, ਪਾਰਕ ਚ ਘੁੰਮਦਾ ਪਿਆ ਸੀ।
ਹ
ਅੱਗੇ ਉਹ ਨੇ ਸਕੀਮ ਬਣਾਈ ਉਹਨੇ ਉਹਦੀ ਆਪਣੇ ਕੰਨ ਨੂੰ ਫੋਨ ਲਾ ਕੇ ਨਾ, ਕਹਿੰਦਾ ਆਪਣੇ ਦੋਸਤ ਨਾਲ ਉਹ ਵੀ
ਮੈਂ ਦੇਖਿਆ ਕੇ
ਦੇਖੀ ਹੋਈ ਆ ਨਾ ਤੁਸੀਂ ਹਾਂਜੀ, ਮੁੰਡੇ ਕਿੰਨੀ ਇਜਲੀ ਕੁੜੀਆਂ ਨੂੰ ਪਾਗਲ ਬਣਾ ਦਿੰਦੇ, ਤਾਂ ਉਹਨਾ ਨੂੰ ਫਰਕ ਵੀ ਨੀ ਪੈਂਦਾ ਫਿਰ, ਬਾਹਰ ਕਿਸੇ ਹੋਰ ਨਾ ਘੁੰਮਦੇ ਹੋ।
ਬਣਾਈ ਜਾਣ ਦੇ ਉਹਨੂੰ
ਸਰ ਮੈਂ ਇੱਕ ਮਿੰਟ ਤੁਹਾਨੂੰ ਕੋਲ ਬੈਕ ਕਰਾਂ। ਮੈਨੂੰ ਕੋਲ ਆ ਰਹੀ ਸੀ ਕਿਸੇ ਦੀ।
ਠੀਕ ਹੈ ਮੈਡਮ ਓਕੇ।
ਓਕੇ ਜੀ।
ਅ